ਬਸ ਵਧੀਆ ਤੁਸੀਂ ਠੀਕ ਕਿਵੇਂ ਹੋ, ਠੀਕ ਹੋ
ਵਧੀਆ ਹੋਰ ਘਰ ਸ, ਘਰ ਪਰਿਵਾਰ ਸਭ ਠੀਕ
ਸਭ ਵਧੀਆ ਸਭ ਵਧੀਆ
ਚਲੋ ਵੱਧੀਆਂ ਹੋਣਾ ਚਾਹੀਦਾ ਏ
ਔਰ ਅਹ ਸਟਿਚਿੰਗ ਦੀ ਮੈਂ ਪੁੱਛਣਾ ਸੀ ਤੁਹਾਡੇ ਕੋਲੋਂ ਸਟਿਚਿੰਗ ਵਗੈਰਾ ਕਰ ਲੈਂਦੇ ਹੋ ਤੁਸੀਂ ਸਟਿਚਿੰਗ
ਹਾਂ ਥੋੜੀ ਬਹੁਤ ਡਿਜਾਇਨ ਪਾ ਲੈਂਣੀ ਆਾਂ ਗਲੇ ਦੇ ਬਾਕੀ- ਬਾਕੀ ਕਰ ਲੈਂਦੀ ਆ ਪੁ ਪੁੱਛ ਪੁਛ ਕੇ, ਉਮੀ ਕੋਲੋਂ ਜਾਂ ਮੇਰੀ ਦੇਵਰਾਨੀ ਵੀ ਸਿਲ ਲੈਂਦੀ ਆ ਸੂਟ ਉਹਦੇ ਕੋਲੋਂ ਪੁੱਛ
ਅੱਛਾ-ਅੱਛਾ -ਅੱਛਾ।
ਹਾਂਜੀ। ਕਾਫੀ, ਕਾਫੀ ਉਹ ਸਿਲ ਲੈਂਦੀ ਏ ਬਾਕੀ ਡਿਜ਼ਾਇਨ ਵਗੈਰਾ ਮੈਂ ਹੀ ਦੱਸ ਦਿੰਦੀ ਉਹਨੂੰ ਇਸ ਤਰ੍ਹਾਂ ਬਣਾਂਦੇ ਇਸਤਰ੍ਹਾਂ ਬਣਾਂ
ਅੱਛਾ।
ਡਿਜ਼ਾਇਨ ਵਗੈਰਾ ਡਾਲ ਦਿੰਦੀ ਏ-
ਚਲੋ ਵਧੀਆ ਆ ਏ ਤੇ ਹੇਗਾ ਕਰਨਾ, ਮੈਂ ਵੀ ਨਾ ਬਣਾ ਲੈਂ ਕਹਿੰਦੀ ਮੈਨੂੰ ਨਾ ਬਸ ਨਾ, ਮੈਂ ਗਲਾ ਤਿਆਰ ਕਰ ਲਾਂਗੀ, ਸਾਈਡਾਂ ਤੋਂ ਵੀ ਮਤਲਬ ਜੋੜ ਦਾਂਗੀ ਆ ਜਾ ਕੇ ਨਾ ਮੈਨੂੰ ਬਾਜੂਆਂ ਦਾ ਹੁੰਦਾ ਕਿਵੇਂ ਬਾਜੂਆਂ ਕਟਿੰਗ ਕਿਵੇਂ ਕਰਾਂ
ਹਾਂ ਉੱਪਰੋਂ ਸ਼ੇਪ, ਸ਼ੇਪ ਲੈਣੀਦੀ ਹੈ ਸ਼ੇਪ ਜ਼ਰਾ ਔਖੀ ਹੋ ਜਾਂਦੀ ਉੱਪਰੋਂ ਲੈਣੀ
ਹ ਸ਼ੇਪ ਵੀ, ਸ਼ੇਪ ਤੇ ਜਲੋ ਮੈਂ ਬਣਾ ਲੈਂਦੀ ਹ ਜਿ ਪਰ ਮੇਰਾ ਇਹ ਕੀ ਨਾ ਮੈਂ ਹਿਸਾਬ ਨਹੀਂ ਲਗਾ ਪਾਉਦੀ ਕਿ, ਕਿੰਨਾ ਮਤਲਬ ਕਿਵੇਂ ਅਟੈਚ ਹੁੰਦਾ ਹੋਏਗਾ ਕਿੰਨਾ, ਕਿੰਨੀ ਸ਼ੇਪ ਦੇਣੀ ਹੈ? ਜ਼ਿਆਦਾ ਨਾ।
ਸ਼ੇਪ ਦੇਣੀ, ਜ਼ਿਆਦਾ ਕੱਟ ਨਾ ਹੋ ਜਾਏ। ਪਹਿਲੇ ਥੋੜਾ ਥੋੜਾ ਡਰਾ ਬਣਾ ਲਓ ਨਾ, ਉਹਦੇ ਤੇ ਨਿਊਜ਼ ਪੇਪਰ ਯਾ ਕੋਈ ਪੇਪਰ ਲੈ ਲਓ। ਉਹਦਾ, ਉਹਦਾ ਪਹਿਲੇ ਪੂਰਾ ਡਰਾਫਟ ਬਣਾ ਲਓ। ਫੇਰ, ਅਹ ਫੇਰ ਕਟਿੰਗ। ਘਰੋਂ। ਪੁੱਛ- ਪੁੱਛ ਕੇ ਕਟਿੰਗ ਕਰੋ। ਫੇਰ ਆ ਜਾਏਗੀ, ਆਰਾਮ ਨਾਲ। ਕੁਛ ਅਪਨਹ ਅਪਨਾ ਸੀ ਲਓ ਪਹਿਲੇ, ਫਿਰ ਕਿਸੀ ਦਾ ਸੀ ਲਓ। ਸਿਲਦੇ ਸਿਲੋਗੇ ਨਾ, ਬਾਹਰੋਂ। ਸਿਲੋਗੇ, ਫੇਰ ਤੁਹਾਨੂੰ ਜਾਚ ਆ ਜਾਏਗੀ।
ਹਾਂ, ਉਹ ਤੇ ਹੈ ਸਿੰਧੀ ਰਵਾਂਗੀ ਨਾ।
ਹਮ, ਪਲਾਜ਼ੋ ਸਭ ਤੋਂ ਈਜ਼ੀਏ, ਪਲਾਜ਼ੋ ਦੀ ਕਟਿੰਗ। ਸਭ ਤੋਂ ਈਜ਼ੀ ਹੈ।
ਹਮ।
ਪਲਾਜ਼ੋ ਬਨਾਨਾ ਸਭ ਤੋਂ ਈਜ਼ੀ ਹੈ। ਬਸ ਉੱਪਰੋਂ ਸੀਨ ਲਗਾਨੀ ਐ, ਸੈਂਟਰ ਵਿੱਚੋਂ ਹੋਰ ਥੱਲੇ ਪਹੁੰਚੇ, ਬਸ ਆਈ ਤੇ ਕਰਨਾ ਸਿੱਧੀ ਸਿਤੀ ਸਿਲਾਇਆ ਨੇ ਸਾਰੇ।
ਹਮ। ਪਜਾਮਾ ਤੇ ਈਜ਼ੀ ਹੈ।
ਪਲਾਜ਼ੋ ਸਲਵਾਰ ਬਹੁਤ ਈਜ਼ੀ ਹੁੰਦੀ। ਬਸ, ਸ਼ਿਰਟ ਬਸ ਗਲਾ ਗਲਾ ਬਣਾਉਣਾ ਸਭ ਸਭ ਤੋਂ ਮੁਸ਼ਕਿਲ ਹੈ ਗਲੇ ਦਾ ਹੀ, ਸਭ ਤੋਂ
ਤੋਂ ਈਜ਼ੀ ਲੱਗਦਾ ਹੈ। ਮੈਨੂੰ ਗਲਾ ਬਣਾਉਣਾ ਸਭ ਤੋਂ ਈਜ਼ੀ ਲੱਗਦਾ।
ਫੇਰ ਤੇ, ਫ ਫੇਰ ਤੇ ਕੋਈ ਦਿੱਕਤ ਹੀ ਨਹੀਂ ਹੈ।
ਹਾਂ ਹਾਂ, ਮੈਂ ਗਲਾ ਅਗਲਾ ਬਣਾ ਲੈਂਦੀ ਪਿਛਲੇ ਦਾ ਹੁੰਦਾ ਥੋੜਾ, ਮੈਂ ਅਗਲਾ ਅਗਲਾ ਗਲਾ ਬਣਾ ਲੈਂਦੀ ਹਾਂ। ਥੋੜਾ ਟਾਈਮ ਲੱਗਦਾ ਮੈਨੂੰ ਪਰ ਐਏ ਕਿ ਮੈਂ ਬਣਾ ਲੈਂਦੀਆਂ ਅਗਲਾੱ ਗੱਲਾਂ।
ਤੇ ਫ, ਅਗਰ ਗਲਾ ਬੰਦੇ ਨੂੰ ਬਣਾਉਣਾ ਆ ਗਿਆ, ਤੇ ਫੇਰ ਫਿਰ ਉਹਨੂੰ ਸ ਸਿੰਘ ਆ ਗਏ
ਹਾਂ ਮੈਨੂੰ ਮੈਨੂੰ ਪਸਾਉਂਦਾ ਮੈਂ ਗਲਾ ਗਲਾ ਵਿੱਚ ਉਛ ਬਣਾ ਲਤਾ ਨਾ ਹੁਣ ਫੇਰ ਜਿਵੇਂ ਜਿਵੇਂ ਤੀਰਿਆਂ ਤੋਂ ਜੋੜ ਨੋ
ਹਾਂ ਤੀਰਿਆਂ ਤੋਂ ਜੋੜਨਾ ਹੈ ਹਾਂ ਉਹਦੇ ਤੋਂ ਵੀ ਹਾਂ ਕਿਹੜਾ ਕੱਪੜਾ ਥੱਲੇ ਰੱਖਣਾ ਕਿਹੜਾ ਕੱਪੜਾ ਉੱਪਰ ਰੱਖਣਾ ਹੈ ਉਹ ਤੀਰਿਆਂ ਤੋਂ ਬੜਾ ਮੁਸ਼ਕਿਲ ਹੁੰਦਾ ਹੈਏ ਹਮ ਛਾਂ ਅਗਰ ਹਾਂ ਅਗਰ ਸਟਿਚਿੰਗ ਆ ਗਈ ਮਤਲਬ ਬੰਦੇ ਨੂੰ ਆ ਗਿਆ ਫ ਤੇ ਮੇਨ ਤੇ ਸਾਰੇ ਗਲਾ ਹੀ ਮੰ ਮੰਗਦੇ ਨੇ ਅਲਗ ਅਲਗ ਡਿਜ਼ਾਇਨ ਡਾਲ ਦੋ ਜਾਂਾ ਬਾਜੂਆਂ ਤੇ ਡਾਲ ਦੋ